ਹੈਲੋ
ਸਤਿ ਸ਼੍ਰੀ ਕਾਲ। ਕੀ ਹਾਲ ਚਾਲ ਤੁਹਾਡੇ
ਹੋਰ ਅਸੀਂ ਵੀ ਵਧੀਆ ਜੀ।
ਹੋਰ
ਸ਼ਲ ਮੀਡੀਆ ਨਾਲ ਬਹੁਤ ਫਾਇਦੇ ਵੀ ਨੇ
ਦੇਖੋ ਫਾਇਦੇ ਤਾਂ ਹਾਰ ਚੀਜ ਦੇ ਨੇ ਸੋਸ਼ਲ ਮੀਡੀਆ ਦੇ ਫਾਇਦੇ ਵ ਐ ਤਾਂ ਨੁਕਸਾਨ ਵੀ ਹੈਗੇ।
ਓ ਤੋ ਗੱਲ ਸਈ ਏ
ਸਹੀ ਗੱਲ ਐ
ਬੰਦਿਆਂ ਨੇ ਆਪਨੇ ਸਿਲੈੰਡਰ ਫੁੱਲ ਕਰਾ ਕੇ ਰੱਖ ਲਿਤੇ ਅਗਰ ਬਹੁਤ ਦਿੱਕਤ ਹੋਈ, ਮਗਰ ਸੋਸ਼ਲ ਮੀਡੀਆ ਨਾਲ ਬਹੁਤ ਹੈਲਪਫੁੱਲ ਹੋ ਬੰਦਿਆਂ ਨੂੰ ਹੈ ਕਿ ਬਹੁਤ ਚੀਜ਼ੇ ਅਵੇਅਰਨੈਸ ਮਿਲਦੀ ਕੀ ਹੋ ਰਿਹਾ ਹੈ, ਕੀ ਹੋਣੇ ਵਾਲਾ ਵੀ।
ਨਹੀਂ ਉਹ ਤਾਂ ਹੈ, ਸੋਸ਼ਲ ਮੀਡੀਆ ਨਾਲ ਦੇਖੋ ਕਈ ਲੋਕੀ ਤਾਂ ਤੁਸੀਂ ਵੇਖਿਆ ਕਿ ਅਰਨਿੰਗ ਵੀ ਕਿੰਨੀ ਕਰਦੇ ਪਏ ਆ। ਆਪ ਆਪਦਾ ਯੂਟਿਊਬ ਚੈਨਲ ਬਣਾ ਲਿਆ ਲੋਕੀ ਦੇਖਦੇ ਆ ਤਾਂ ਉਹਦੇ ਨਾਲ ਅਰਨਿੰਗ ਵੀ ਹੁੰਦੀ ਹੈ, ਉਹਨਾਂ ਨੂੰ ਲੋਕਾਂ ਨੂੰ
ਬਾਕੀ ਸ਼ੋਂ ਹੁਣ ਵਲੋਗ ਭੀ ਉਸ ਵਜੋ ਬੰਦੇ ਕਰ ਰਹੇ ਨੇ, ਉਹ ਵੀ ਤਾਂ ਅਰਨ ਕਰਨੀ ਸੋਸ਼ਲ ਮੀਡੀਆ ਥਰੂ। ਇੱਕ ਬੰਦੇ ਨੂੰ ਇੰਟਰਟੇਨ ਵੀ ਹੋ ਰਹੇ ਹਨ ਇੱਕ ਔਨਾਂ ਦੀ ਅਰਨਿੰਗ ਵੀ ਹੋ ਰਹੀ ਏ।
ਆਪ ਆਪਾਂ ਤਾਂ ਦੇਖੋ ਵੀ ਵਿਹਲੇ ਬੈਠੇ ਰੀਲਾਂ ਨੂੰ ਸਕਰੋਲ ਕਰਦੇ ਰਹਿੰਦੇ ਨੇ ਔ ਔਨਾਂ ਔ ਉਹਦੇ ਨਾਲ ਔਹੀ ਲੋਕ ਲੋਕ ਅਰਨਿੰਗ ਕਰਦੇ ਪਏ ਆਪਦੀ।
ਬਾਕੀ ਸੋਸ਼ਲ ਮੀਡੀਆ ਨਾਲ ਦੇਖੋ, ਜਿਨ੍ਹਾਂ ਦੇ ਵਾਸਤੇ ਕੋਈ ਸੋਰਸ ਔਫ ਨਹੀਂ ਉਹਨਾਂ ਵਾਸਤੇ ਬਹੁਤ ਬੈਸਟ ਚੀਜ਼ ਏ। ਬਹੁਤ ਚੀਜ਼ਾਂ ਐਵੇਂ ਹੁਨ ਐਮਾ ਬਟ ਬਹੁਤ ਨੁਕਸਾਨ ਵੀ ਹੈ ਅੱਜਕੱਲ੍ਹ ਬਹੁਤ ਸਕੈਮ ਵੀ ਹੁੰਦੇ ਨੇ, ਬੰਦਿਆਂ ਦੇ ਨੰਬਰ ਹੈਕ ਹੋ ਜਾਂਦੇ ਨੇ ਅਕਾਊਂਟ ਖਾਲੀ ਹੋ ਜਾ ਰਿਹਾ ਵੇ।
ਸਹੀ ਗੱਲ ਹੈ ਤੁਹਾਡੀ ਬਿਲਕੁਲ। ਉਹ ਤਾਂ ਹੁੰਦਾ ਹੀ ਹੈ ਯਾਰ।
ਡਰ ਲੱਗਦਾ ਵੇ।
ਉਹਦੇ ਨਾਲ ਤਾਂ ਸਗੋਂ ਹੋਰ ਜ਼ਿਆਦਾ ਡਰ ਲੱਗਦਾ ਬੰਦੇ ਨੂੰ ਕਿ ਮਤਲਬ ਕੀ ਹੋ ਕੀ ਰਿਹਾ ਸਾਡੇ ਨਾਲ, ਕਈ ਵਾਰ ਹੁੰਦਾ ਸੋਸ਼ਲ ਮੀਡੀਆ 'ਚ ਸਾਡਾ ਅਕਾਊਂਟ ਹੈਕ ਹੋ ਜਾਂਦਾ ਜਾਂ ਕੁਛ ਹੋ ਜਾਂਦਾ।
ਹਾਂ ਉਹ ਤੋ ਗੱਲ ਸਹੀ ਹੈ ਯਾਰ, ਅੱਜਕੱਲ੍ਹ ਤੋਂ ਕਿਸੇ ਤੋਂ ਵੀ ਵਿਸਵਾਸ ਨਹੀਂ ਕਹਿੰਦੇ, ਇੱਕ ਵੀ ਬੰਦਾ ਅਗਰ ਮੈਨੂੰ ਬੋਲਦਾ ਇੱਕ ਮੈਂ ਦੋ ਦਿਨ ਪਹਿਲਾਂ ਹੀ ਮੈਨੂੰ ਕਾਲ ਆਇਆ ਕਿ ਤੁਸੀਂ ਮੈਨੂੰ ਇੱਕ ਪੰਜ ਰੁਪਏ ਸੈਂਡ ਕਰ ਦੋ ਤੁਹਾਡਾ ਪਾਰਸਲ ਰਿਸੀਵ ਹੋ ਜਾਏਗਾ ਤੁਹਾਨੂੰ। ਉਹ ਕਹਿਣ ਪੈਸੇ ਕੱਲ ਕਹਿੰਦੇ ਸੀ ਮੇਰਾ ਪੂਰਾ ਅਕਾਊਂਟ ਸੀਜ਼ ਹੋ ਜਾਂਦਾ।
ਸਹੀ ਗੱਲ ਹੈ।
ਇਸ ਤੋਂ ਅਵੇਅਰ ਹੋਣਾ ਚਾਹੀ ਇਹ ਕਿ ਸੋਸਲ ਮੀਡੀਆ ਹਮੇਸਾ ਦੱਸਦਾ ਰਹਿੰਦਾ ਹੈ, ਕਿ ਇਸ ਸਭ ਚੀਜ਼ ਤੋਂ ਅਵੇਅਰ ਹੈ ਕਿਸੇ ਨੇ ਵੀ ਐਕਣ ਜਾਂ ਕੋਈ ਵੀ ਓ ਟੀ ਪੀ ਨਾ ਸੈਂਡ ਕਰਿਆ ਕੋਈ ਕੁਛ ਸੈਂਡ ਨਾ ਕਰੇ ਜੋ ਤੁਹਾਨੂੰ ਨੁਕਸਾਨ ਕਰੇ।
ਪਿੱਛੇ ਕਿੰਨਾ ਹੋ ਗਿਆ ਸੀ ਨਾ ਕਿ ਮਤਲਬ ਕਿ ਤੁਹਾਡੇ ਕੋਲ ਕੋਈ ਡਿਲੀਵਰੀ ਬੁਆਏ ਆਏਗਾ ਤੁਹਾਡੇ ਤੋਂ ਓਟੀ ਪੀ ਮੰਗੇਗਾ, ਤਾਂ ਤੁਸੀਂ ਫੋਨ ਕਰਕੇ ਔ ਟੀ ਪੀ ਮੰਗਦੇ ਸੀ। ਕੀ ਤੁਹਾਡੇ ਕੋਲ ਤੁਹਾਡੇ, ਤੁਹਾਡੇ ਅਕਾਊਂਟ 'ਚ ਇੰਨੇ ਪੈਸੇ ਟਰਾਂਸ ਫਰ ਕਰਦਾਂਗੇ ਤਾਂ ਉਹ ਸੋਸ਼ਲ ਮੀਡੀਆ ਤੇ ਥਰੂ ਤੋਂ ਸਾਨੂੰ ਪਤਾ ਲੱਗਿਆ ਸੀ, ਕਿ ਐਵੇ ਔ ਟੀ ਪੀ ਕਈ ਲੋਕਾਂ ਨੇ ਸ਼ੇਅਰ ਵੀ ਕਰ ਦਿੱਤੇ ਸੀ।
ਬਹੁਤ ਹੈ ਦੇਖੋ ਹੁਣ ਇੰਸਟਾਗ੍ਰਾਮ ਤੇ ਬੰਦਾ ਸੋਸ਼ ਸੋਸ਼ਲ ਮੀਡੀਆ ਤੋਂ ਵੇਖ ਕੇ ਹੀ ਬੰਦੇ ਕੱਪੜੇ ਮੰਗ ਮੰਗਾਂਦੇ ਨੇ ਕੁਛ ਮੰਗਾਂਦੇ ਨੇ। ਉਹ ਵੀ ਫੋਲਟ ਕਰਕੇ ਹੁੰ ਉਹ ਪੈਸੇ ਬਹੁ ਲੈਨਦੇ ਨੇ ਫਿਰ ਨੰਬਰ ਬਲਾਕ ਕਰ ਦਿੰਦੇ। ਕੁਛ ਨੁਕਸਾਨ ਹੈਵੇ, ਕੁਛ ਉਹਦੇ ਫ਼ਾਇਦੇ ਵੀ ਨੇ।
ਉਹ ਤਾਂ ਹੈ ਹੀ ਹੁਣ ਦੇਖੋ ਕਈ ਲੋਕ ਕੀ ਹੁੰਦੇ ਨੇ, ਕਈ ਲੋਕੀ ਕੀ ਕਰਦੇ ਨੇ ਐ ਉਹ ਸੋਸ਼ਲ ਮੀਡੀਆ ਦੇ ਥਰੂ, ਮਤਲਬ ਜਿਵੇਂ, ਰੀਲਾਂ ਵਗੈਰਾ ਬਣਾ ਕੇ ਪਾ ਦਿੰਦੇ ਨੇ ਆਪਦੀ ਪਰ ਕਈ ਸਹੀ ਵੀ ਹੁੰਦੇ ਨੇ ਐਵੇਂ ਮੈਂ ਨੀ ਕਹਿੰਦੀ ਕਿ ਸਾਰਿਆਂ ਸਾਰੇ ਫਰੋਡ ਹੁੰਦੇ ਨੇ।
ਹੂੰ ਇਹ ਤੋ ਗੱਲ ਸਹੀ ਹੈ ਕੋਈ ਅੱਛੀ ਨੌਲੇਜ ਵੀ ਦਿੰਦੇ ਨੇ ਕਿ ਤੁਸੀਂ ਹਰ ਚੀਜ਼ ਤੋਂ ਅਲਰਟ ਹੋ ਕੇ ਰਹੋ, ਕਿ ਅੱਜਕੱਲ੍ਹ ਦਿਖਾ ਰਹੇ ਸੀ ਵਿੱਚ ਕਿ ਡੋਰ ਵਿੱਚ ਬੰਦਾ ਬੈਲ ਬਜਾਂਦਾ ਦਾ ਵੇ, ਕੋਈ ਸਪਰੇਅ ਮਾਰਦਾ ਵੇ ਤੁਸੀਂ ਇਹ ਤੋਂ ਅਵੇੈਰ ਰਹੋ ਕੋਈ ਵੀ ਇੱਕਨ ਡੋਰ ਖੋਲੋ ਨਾ ਪਹਿਲੇ ਤੁਸੀਂ ਆਪਣੇ ਕੈਮਰੇ 'ਚ ਚੈੱਕ ਕਰ ਲਓ ਕਿ ਬੰਦਾ ਕੌਣ ਨੇ ਤੁਹਾਡੇ ਜਾਣ ਪਹਿਚਾਣ ਦਾ ਕੀ ਨੇ, ਅਵੇਅਰਨੈਸ ਵੀ ਬਹੁਤ ਏ, ਹੁਣ ਦੇਖੋ ਤੁਸੀਂ ਕਿਤਦੇ ਜਾਣਾ ਵੇ, ਗੂਗਲ ਮੈਪ ਖੋਲ੍ਹੋ, ਤੁਸੀਂ ਆਪਣੇ ਡੈਸਟੀਨੇਸ਼ਨ ਵਿੱਚ ਪਹੁੰਚ ਜਾਉਗੇ। ਗੂਗਲ ਮੈਪ ਨਾਲ ਵੀ ਤਾਂ ਕੀ
ਫਾਇਦਾ ਹੋ ਗਿਆ ਨਾ ਸਾਡੇ ਲਈ ਸਾਡੇ ਲਈ ਫਾਇਦਾ ਹੀ ਹੈ ਕਿ ਗੂਗਲ ਮੈਪ ਖੋਲ ਕੇ ਆਪਾਂ ਜਿੱਥੇ ਮਰਜ਼ੀ ਜਾ ਸਕਦੇ ਹਾਂ।
ਹਾਂ, ਉਹ ਕਹਿੰਦਾ ਬੰਦਾ ਜਗ੍ਹਾ ਹੀ ਢੂੰਢਦਾ ਰਹਿੰਦਾ ਪੁੱਛ-ਪੁੱਛ ਕੇ ਜਾਂਦਾ ਕਿੰਨੀ ਵਾਰ ਬੰਦਾ ਸਮਝ ਨਹੀਂ ਆਉਂਦੀ ਕੋਈ ਦੂਜੇ ਰੂਟ ਤੇ ਚਲਾ ਜਾਂਦਾ ਫਿਰ ਵਾਪਸ ਆਉਂਦਾ ਇਹ ਕਿ ਗੂਗਲ ਮੈਪ ਤੋਂ ਇਹ ਵੀ ਪਤਾ ਚੱਲ ਜਾਂਦਾ ਕਿ ਇਸ ਪਾਸੇ ਟ੍ਰੈਫਿਕ ਹੈ ਇਹ ਸ਼ੋਰਟਕੱਟ ਹੈ ਤੁਸੀਂ ਇੱਦੋਂ ਹੀ ਨਿਕਲੋ ਤੁਰੰਤ ਪਹੁੰਚ ਜਾਗੇ
ਸੋਸ਼ਲ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਵਿੱਚ ਅੱਜ ਕੱਲ੍ਹ ਦੇਖੋ ਸਟੱਡੀ ਲਈ ਵੀ ਕਿੰਨੇ ਚੈਨਲ ਬਣ ਗਏ ਆ, ਬੱਚਿਆਂ ਲਈ ਵੀ ਬੱਚੇ ਵੀ ਯੂਜ ਕਰਕੇ ਆਪਦੀ ਪੜ੍ਹਾਈ ਆਪਦੇ ਆਪ ਕਰ ਸਕਦੇ ਆ ਕਈ ਬੱਚੇ ਤਾਂ ਟਿਊਸ਼ਨ ਵੀ ਨੀ ਲਾਉਂਦੇ ਤੁਸੀਂ ਵੇਖਿਆ ਹੋਏਗਾ।
ਹਮ ਅੱਜ ਕੱਲ ਤਾਂ ਬਹੁਤ ਕੁਛ ਐਪ ਨਾਲ ਬਹੁਤ ਹੁਣ ਤੁਸੀਂ ਕਾਰ ਵਾਸ਼ ਵ ਅੱਜ ਕੱਲ ਸੋਸ਼ਲ ਮੀਡੀਆ ਇਤ ਦਿਖਾ ਕਾਰ ਐਪ ਵੇ ਤੁਸੀਂ ਬੁਲਾਓ ਆਪਣਾ ਘਰ ਵਿੱਚ ਵਾਸ਼ ਕਰਵਾ ਲਓ ਆਪੇ ਔਨੂੰ ਫੋਨ ਕਰੋ ਆਪ ਪ ਅਪੋਇੰਟਮੈਂਟ ਲਏਗਾ ਕਰ ਬਹੁਤ ਆਰਾਮ ਹੋ ਗਿਆ ਬਹੁਤ ਚੀਜ਼ ਨੌਲੇਜ ਮਿਲਦੀ ਹੈ
ਹੁਣ ਜਿਹੜੇ ਵਰਕਿੰਗ ਲੋਕ ਹੈ ਉਹਨਾਂ ਲਈ ਤਾਂ ਦੇਖੋ ਸੁਖਿਆਈ ਹੋ ਗਈ ਹੈ ਕਿ ਉਹਨਾਂ ਨੂੰ ਮਤਲਬ ਫੋਨ ਕਰੋ ਇੱਕ ਸੋਸ਼ਲ ਮੀਡੀਆ ਦੇ ਥਰੂ ਅੱਜ ਕੱਲ ਤਾਂ ਘਰ ਤੁ ਂ ਕਲੀਨ ਕਰਾਾਲੋ ਆਪਦੇ ਜਿਹੜੇ ਮਰਜ਼ੀ ਕਈ ਟੱਸਟਡ ਐਪਸ ਹੈਗੀਆਂ ਨੇ ਮੈਂ ਨੀ ਕਹਿੰਦੀ ਕਿ ਸਾਰੇ ਹੀ ਫਰੋਡ ਹੁੰਦੇ ਨੇ। ਕਈ ਕਰੋੜ ਵੀ ਹੈ ਤਾਂ
ਕੁਛ ਕੰਪਨੀਆਂ ਵੀ ਇਹਦੇ ' ਫਰਾੋਡ ਵੀ ਨੇ ਜ ਤੁਹਾਨੂੰ ਬੋਲਦੇ ਕਿ ਤੁਸੀਂ ਇਤਨੀ ਪੇਮੈਂਟ ਪਾ ਲਉ ਤੁਹਾਡਾ ਜੋਬ ਚਾਲੂ ਹੋ ਜਾਏਗਾ ਅਸੀਂ ਮਟੀਰੀਅਲ ਵੇਚ ਰਹੇ ਹਾਂ ਖਾਲੀ ਫਰੋਡ ਬੰਦੇ ਕੋਲ ਪੈਸੇ ਪਾਵਾ ਲੈਂਦੇ ਹਾਂ ਨੰਬਰ ਬਲੋਕ ਉਹਦੇਅਦਈ ਮਟੀਰੀਅਲ ਘਰ ਨਹੀਂ ਆਉਂ ਕਿਉਂਕਿ ਬੋਲ ਕੇ ਮਟੀਰੀਅਲ ਪੈਸੇ ਪਾ ਦਿਉ, ਤੁਸੀਂ ਤੁਹਾਡਾ ਮਟੀਰੀਅਲ ਪਹੁੰਚ ਜਾਵੇਗਾ ਤੁਸੀਂ ਘਰ ਤੋਂ ਪੈਕਿੰਗ ਕਰਿਆ ਤੁਹਾਡਾ ਕੰਮ ਚਾਲੂ ਹੋ ਜਾਵੇਗਾ ਅੱਛਾ ਕੰਮ ਹੈ ਇਹ ਕੰਮ ਹੈ ਬੰਦੇ ਨੂੰ ਮੈਨੂੰ ਪਲੇਟ ਕਰਦੇ ਨੇ।
ਖਾ ਬੰਦਾ ਲਾਲਚ ਚ ਆ ਜਾਂਦਾ ਨਾ ਕਿ ਕੀ ਚੱਲ ਬਈ ਮੈਂ ਵੀ ਥੋੜੀ ਬਹੁਤ ਘਰ ਨੀ ਕਿਸੇ ਤਰੀਕੇ ਕਰਲਾ
ਕੁਛ ਜਗ੍ਹਾ ਤੋਂ ਬੰਦਿਆਂ ਨੂੰ ਬੇਫਕੂ ਬਣਾਉਂਦੇ ਨੇ ਬੰਦਿਆਂ ਨੂੰ ਲੁੱਟ। ਏ ਦੀ ਕੋਸਿਸ ਕਰਨੀ। ਜੋ ਬੰਦੇ ਨੂੰ ਅਵੇਅਰ ਨਹੀਂ ਹੁੰਦੇ ਇਹ ਸਭ ਚੀਜ਼ ਤੋਂ ਉਹ ਆਪਣੇ ਅਕਾਊਂਟ ਖਾਲੀ ਕਰਵਾ ਦਿੰਦੇ ਨੇ ਆਪਣਾ ਸਾਰਾ ਕੁਛ ਸੈਂਡ ਕਰਕੇ ਉਹਨਾਂ ਨੂੰ ਉਹਨਾਂ ਹੈਕ ਕਰ ਲੈਂਦੇ ਨੇ ਸਾਰਾ ਕੁਝ ਉਹਨਾਂ ਦਾ।
ਸਈ, ਨਹੀਂ ਸਈ ਗੱਲ ਏ।
ਉਦੇ ਫਾਇਦੇ ਵੀ ਹੇਨ ਤੇ ਨੁਕਸਾਨ ਵੀ। ਫਾਇਦੇ ਏ ਕੀ ਸਾਰਾ ਕੁਛ ਸਾਨੂੰ ਅਪਡੇਟ ਰਇਣੇ ਅਸੀ ਲੋਗ। ਕੀ ਹੋ ਰਿਹਾ? ਕੀ ਹੋਣੇ ਵਲਾ? ਕਿਹਦੇ ਚ ਦਿੱਕਤ ਆਏਗੀ?
ਨਹੀਂ ਉਹ ਤਾਂ ਹੁੰਦਾ ਹੀ ਹੈ ਦੇਖੋ ਯਾਰ, ਸਾਰਾ ਕੁਛ ਉਹ ਤਾਂ ਸਾਡੇ ਦੇਖੋ ਆਪ ਦੇ ਉੱਪਰ ਵੀ ਡਿਪੈਂਡ ਕਰਦਾ ਹੈ, ਆਪਾਂ ਕਿੰਨਾ ਸਾਨੂੰ ਪਤਾ, ਇਹਨਾਂ ਤੋਂ ਪਤਾ ਲੱਗ ਹੀ ਜਾਂਦਾ ਐ ਕੀ ਕਿਹੜੀ ਚੀਜ਼ ਸਹੀ ਹੈ। ਸਾਡੇ ਲਈ ਤੇ ਕਿਹੜੀ ਗਲਤ ਹੈ।
ਹੁਣ ਬੱਚੇ ਨੂੰ ਸੋਸ਼ਲ ਮੀਡੀਆ ਤੋਂ ਇਹ ਪਤਾ ਕਿਹੜੀ ਪੜ੍ਹਾਈ ਅੱਗੋਂ ਕਰਨੀ ਹੈ। ਕਿਤੇ ਸਾਨੂੰ ਜਗ੍ਹਾ ਮਿਲੇਗੀ ਕੀ ਕੁਛ ਹੋਏਗਾ ਕਿਤੇ ਜਾਣਾ ਹੁੰਦਾ ਕਿ ਕਿਤੇ ਗੈਸਟ ਰੂਮ ਲੈਣਾ ਗੈਸਟ ਹਾਊਸ ' ਜਾਣਾ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬੰਦੇ ਨੂੰ ਪਤਾ ਚੱਲਦਾ ਇਸ ਜਗ੍ਹਾ ਵੈਕੈਂਸੀ ਹੈ। ਅਸੀਂ ਕਰ ਸਕਦੇ ਹਾਂ ਸਾਡਾ ਹੋ ਜਾਏਗਾ ਅਪਲਾਈ ਸਭ ਕੁਛ ਆਰਾਮ ਤੋਂ ਬਹੁਤ ਹੈ। ਬੱਚਿਆਂ ਨੂੰ ਵੀ ਕੁਛ ਪੜ੍ਹਾਈਆਂ ਦੀ ਸਮਝ ਨਹੀਂ ਆਉਂਦੀ ਬੰਦਾ ਸੋਸ਼ਲ ਮੀਡੀਆ ਤੋਂ ਹੀ ਵੇਖ ਕੇ ਸਮਝ ਆਉਂਦਾ ਕਿ ਨਹੀਂ ਇਹਦੇ ਇਹ ਕੰਮ ਹੋ ਸਕਦਾ ਸਾਡਾ
ਨਹੀਂ ਹੋ ਤਾਂ ਹੈ ਬ ਮੰ ਤੂੰ
ਹੋਰ ਫਿਰ ਸਾਨੂੰ, ਸਾਡਾਟਾਈਮ ਵੀ ਹੋ ਜਾਂਦਾ ਨਾ
ਸਹੀ ਗੱਲ ਹੈ। ਨਹੀਂ ਅੱਜ ਪਰ ਸੋਸ਼ਲ ਮੀਡੀਆ ਦਾ ਦੇਖੋ ਕਿੰਨੇ ਬੈਨੀਫਿਟ ਵੀ ਹੋ ਗਏ ਨਾ ਅਸੀਂ ਲੋਕਾਂ ਨੂੰ ਕਿ ਕਿੰਨੇ ਬੈਨੀਫਿਟ ਹੈ।
ਉਹ ਤ ਗੱਲ ਸਹੀ ਹੈ। ਅਗਰ ਯੂਜ ਸਹੀ ਤਰ੍ਹਾਂ ਦਾ ਯੂਜ ਕਰਾਂਗੇ ਤਾਂ ਉਹਦਾ ਬੈਨੀਫਿਟ ਹੀ ਹੈ। ਅਗਰ ਗਲਤ ਵੇ ਨਾ ਯੂਜ਼ ਕਰਾਂਗੇ ਤਾਂ ਤਾਂ ਔਦਾ ਨੁਕਸਾਨ ਵੀ ਹੈ। ਕੁਛ ਇਹੋ ਜਿਹੀ ਚੀਜ਼ਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਦਿੱਖ ਖਾਂਦੇ ਨੇ ਜੋ ਬੱਚਿਆਂ ਵਾਸਤੇ ਠੀਕ ਨਹੀਂ ਹੁੰਦਾ। ਬੱਚੇ ਸਕੂਲ
ਛੋਟੇ ਛੋਟੇ ਬੱਚੇ ਦੇਖੋ ਕਿ, ਕੀ ਰੀਲਾਂ ਚ ਕਈ ਵਾਰ ਤਾਂ ਕਿੰਨੀ ਗਲਤ ਚੀਜ਼ ਆ ਜਾਂਦੀ ਹੈ। ਬੱਚੇ ' ਪਰ ਉਹ ਹੈ। ਨਾ ਕਿ ਸੋਸ਼ਲ ਮੀਡੀਆ ਨੂੰ ਮਤਲਬ ਉਹ ਬੱਚੇ ਤਾਂ ਦੇਖੋ ਫੇਕ ਆਈ ਡੀ ਬਣਾ ਲੈਂਦੇ ਨੇ ਉਮਰ ਆਪ ਹੀ ਜ਼ਿਆਦਾ ਕਰਕੇ ਤਾਂ ਆਹੋ
ਕੋਈ ਕੋਈ ਕੁਛ ਅਰਨਿੰਗ ਕਰਨੇ ਵਾਸਤੇ, ਕੋਈ ਬੱਚੇ ਦੇਖੋ ਕੁਛ ਅਰਨਿੰਗ ਕਰਨ ਵਾਸਤੇ ਉਹ ਕੁਛ ਗਲਤਰੀਲਾਂ ਪਾਉਂਦੇ ਨੇ, ਉਹ ਗਲਤ ਏ ਉਹ ਅਰਨਿੰਗ ਵਾਸਤੇ ਤੁਸੀਂ ਬੱਚਿਆਂ ਵਾਸਤੇ ਵੀ ਬੱਚੇ ਵੀ ਅੱਜ ਕੱਲ੍ਹ ਮੋਬਾਇਲ ਯੂਜ ਕਰਦੇ ਨੇ, ਸਾਰੇ ਯੂਜ ਕਰਦੇ ਪਏ ਤੁਸੀਂ ਉਹ ਆਪ ਆਪਣੇ ਅਰਨਿੰਗ ਵਾਸਤੇ ਕਰਿਓ ਮਗਰ ਬੱਚੇ ਦਾ ਭਵਿਸ਼ ਖਰਾਬ ਕਰਿਓ, ਉਹ ਸਭ ਚੀਜ਼ ਤੁਹਾਨੂੰ ਫੋਟੋ ਪਾਣੀ ਨਹੀਂ ਵਿੱਚ ਜੋ ਬੱਚਿਆਂ ਉੱਤੇ ਗ਼ਲਤ ਅਸਰ ਜਾਏ।
ਸਹੀ ਗੱਲ ਹੈ ਬਿਲਕੁਲ ਤੁਹਾਡੀ, ਪਰ ਇਹ ਹੈ ਕਿ ਧਿਆਨ ਆਪਾਂ ਨੂੰ ਧਿਆਨ ਤਾਂ ਰੱਖਣਾ ਪਊਗਾ ਫਿਰ ਵੀ ਆਪਦੇ ਬੱਚਿਆਂ ਦਾ ਕਿ ਬੱਚੇ ਕਿਹੜਾ ਚੀਜ਼ ਦੇਖਦੇ ਪਏ ਆ ਕਿਹੜੀ ਸਾਈਜ਼ ਖੋਲਦੇ ਪਏ ਆ ਥੋੜ੍ਹਾ ਬਹੁਤਾ ਦੇਖੋ ਆਪਾਂ ਨੂੰ ਵੀ ਧਿਆਨ ਇਸ ਚੀਜ਼ ਦਾ ਰੱਖਣਾ ਹੀ ਪੈਣਾ
ਉਹ ਤੋਂ ਗੱਲ ਮਗਰ ਐਕਨ ਜ ਦੀ ਗੱਲ ਹੈ। ਸੋਸ਼ਲ ਮੀਡੀਆ ਇੰਸਟਾਗ੍ਰਾਮ ' ਤੁਸੀਂ ਇਸਟਾਲਕਰੋ, ਕੁਛ ਨਾ ਕੁਛ ਐਕਨ 'ਚ ਆ ਹੀ ਜਾਏਗਾ ਇਤਨਾ ਵੀ ਤੁਸੀਂ ਓਕਣ ਮੱਤ ਹੋ। ਜਾ ਕਿ ਔਪਨ ਮਾਇਂਦ ਐ, ਕਿ ਬੱਚਿਆਂ ਉਤੇ ਬੁਰਾ ਅਸਰ ਜਾਏ
ਸਹੀ ਗੱਲ ਹੈ। ਔ ਤਾਂ ਆਪਾਂ, ਆਪ ਹੀ ਧਿਆਨ ਰੱਖਣਾ ਪੈਣਾ।
ਔ ਹਾਂ ਸਾਡੀ ਹੀ ਧਿਆਨ ਦੇ ਨਾਲ ਬੱਚੇ ਕੀ ਸਾਡਾ ਵੇਖ ਰਹੇ ਨੇ, ਔਰ ਉਹਦੇ ਚੋਂ ਕੀ ਨੌਲੇਜ ਲੈ ਰਹੇ ਨੇ ਕੋਈ ਗਲਤ ਚੀਜ਼ ਤੋਂ ਬਚਨ ਬੱਚਿਆਂ ਦੇ ਮਾਇਂਡ 'ਤੇ ਨੀ ਜਾ ਏ ਨਾ।
ਨਹੀਂ ਉਹ ਤਾਂ ਹੈ ਹੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਆਪਾਂ ਆਪ ਈ ਦਿਆਨ ਰੱਖਣਾ ਆਪਦੇ ਬੱਚਿਆਂ ਦਾ। ਕਿ ਸਾਡੇ ਬੱਚੇ ਵੀ ਸੋਸ਼ਲ ਮੀਡੀਆ ਚ ਕਿੰਨੇ ਕੁ ਐਕਟਿਵ ਹੁੰਦੇ ਨੇ। ਮੈਂ ਤਾਂ ਕਹਿੰਦੀ ਆ ਇੱਕ ਗੌਰਮੈਂਟ ਨੂੰ ਇੱਕ ਉਮਰ ਲਿਮਿਟ ਸ ਸੈਟ ਕਰ ਦੇਣੀ ਏ- ਕਿ ਬਈ ਇੰਨੇ ਸਾਲ ਤੋਂ ਬਾਅਦ ਤੁਸੀਂ ਇਹ ਸੋਸ਼ਲ ਮੀਡੀਆ ਐਪ ਯੂਜ ਕਰੋ। ਤਾਂ ਕਿ ਬੱਚਿਆਂ ਨੂੰ ਥੋੜ੍ਹੀ ਜਿਹੀ ਸਮਝ ਆ ਜੇ ਤਾਂ ਬੱਚਾ ਯੂਜ ਵੀ ਕਰ ਸਕੇ ਉਸ ਚੀਜ਼ ਨੂੰ।
ਇੱਕਦਮ ਸਹੀ- ਇੱਕਦਮ ਹਾਂ। ਕਿਉਂਕਿ ਹਰ ਚੀਜ਼ ਦ- ਏਜ ਹੋਣੀ ਚਾਈਦੀ ਓਰ ਹਰ ਇੱਕ ਚੀਜ਼ ਦੀ ਯੂਜ ਕਰਨ ਤਰੀਕਾ ਹੋਣਾ ਚਾਈਦਾ। ਬਿਫੋਰ ਏਜ ਬੱਚਿਆਂ ਨੂੰ ਬਰਬਾਦ ਕਰਨੇ ਵਾਲੀ-
ਅੱਜ ਕੱਲ ਤਾਂ ਕੀ ਏ ਕਿ ਛੋਟੇ ਛੋਟੇ ਬੱਚੇ- ਛੇ ਤੇ ਤੁਸੀਂ ਵੇਖਿਆ ਈ ਹੈ ਮੋਬਾਇਲ ਲੈ ਕੇ ਬੈਠੇ ਹੋ- ਮਾਂ ਪਿਓ ਵੀ ਕੀ ਕਰੀਏ ਉਹ ਕੰਮ ਤੇ ਬਿਜੀ ਹੁੰਦੇ ਨੇ ਆਪਦੇ। ਤਾਂ ਬੱਚਿਆਂ ਨੂੰ ਮੋਬਾਇਲ ਫੜਾ ਦਿੰਦੇ ਨੇ, ਕੀ ਤੂੰ ਦੇਖ ਬੈਠ ਕੇ, ਕਾਰਟੂਨ ਦੇਖ ਜੋ ਮਰਜੀ ਦੇਖ। ਆਪਾ ਨੂੰ ਕੀ ਪਤਾ- ਤਾ ਫੋਨ'ਚ ਕਾਲ ਕਰਦੇ ਕਰਦੇ ਕੀ ਆ ਜਾਂਦਾ। ਉਹਦੇ ਵਿੱਚ ਕੀ ਨੀ ਆਂਦਾ।
ਉਹ ਤੋ ਗੱਲ ਸਹੀ ਏ। ਉਹ ਚੁੱਪ-ਚਾਪ ਬੱਚਿਆਂ ਵਾਸਤੇ ਬਹੁਤ- ਨੁਕਸਾਨਦਾਇਕ ਏ। ਬੱਚਿਆਂ ਦੇ ਮਾਇੰਡ ਇੱਕਦਮ ਗਲਤ ਜਗ੍ਹਾ ਜਾਣੇ ਦੀ ਕੋਸ਼ਿਸ਼ ਕਰੇਗੇ।
ਸਹੀ ਗੱਲ ਏ। ਚਲੋ ਵਧੀਆ ਲੱਗਿਆ-
ਬਹੁਤ ਅੱਛਾ ਲੱਗਿਆ ਸਤਿ ਸ਼੍ਰੀ ਅਕਾਲ